ਹੈਲੋ, ਸਾਸ਼ੀ ਕਾਲ ਜੀ, ਹਾਂਜੀ ਸਾਸ਼ੀ ਕਾਲ।
ਹੋਰ ਕਿਵੇਂ ਓ?
ਬਸ ਵਧੀਆ ਵਧੀਆ ਹੋਰ ਤੁਸੀਂ ਸੁਣਾਓ?
ਵਧੀਆ-ਵਧੀਆ, ਹੋਰ ਮੈਂ ਕਿਹਾ ਕਿ- ਤੁਸੀਂ ਕੌਲ ਕੀਤੀ ਏ ਕਿ ਮਤਲਬ ਕਿਸ, ਅ ਫਾਸਟ ਫੂਡ ਤੇ ਗੱਲ ਕਰਦੇ ਆ।
ਹਾਂਜੀ-ਹਾਂਜੀ, ਫਾਸ ਹਾਂਜੀ- ਅੱਜ ਕੱਲ ਦੇ ਬੱਚੇ ਬਸ ਉਹਨਾਂ ਨੂੰ ਐ ਵਾਲਾ ਮਤਲਬ ਸਮਾਨ ਬੜਾ ਪਸੰਦ ਹੈ ਬਾਹਰ ਦਾ। ਫਾਸਟ ਫੂਡ, ਚਾਹੇ ਜਿੰਨਾ ਮਰਜੀ ਖਵਾ ਦੋ ਨਹੀਂ ਰੁਕਣਗੇ ਘਰ ਦੀ ਦਾਲ ਰੋਟੀ ਦੇ ਦੋ
ਉਹ ਨੀ ਖਾਣੇ ਉਹ ਪਸੰਦ ਹੀ ਨਹੀਂੀ ਆਉਂਦੀ ਹੈ ਉਹਨਾਂ ਨੂੰ, ਬਾਹਰ ਦਾ ਵੀ ਕੀ ਆ ਅੱਛਾ ਨੀ ਖਾਣਾ ਸਿਹਤ ਲਈ ਵੀ ਆਪਣੇ ਲਈ ਵੀ ਨੀ ਬੱਚਿਆਂ ਲਈ ਵੀ। ਬੱਚਿਆਂ ਲਈ ਵੀ ਸਹੀ ਨਹੀਂ ਏ ਖਾਣਾ, ਬਾਹਰ ਦਾ।
ਹੈਲੋ, ਹਾਂ ਆ ਰੀ ਏ ਵਾਜ਼?
ਹਾਂਜੀ-ਹਾਂਜੀ ਆ ਗਈ ਕੱਟਦੀ ਪਈ ਸੀ ਵਿੱਚ।
ਅੱਛਾ-ਅੱਛਾ।
ਹਾਂਜੀ, ਉਹੀ ਬਾਹਰ ਦਾ ਖਾਣਾ ਆਪਣੇ ਲਈ ਵੀ ਨੀ ਅੱਛਾ ਨਾ ਬੱਚਿਆਂ ਲਈ ਅੱਛਾ। ਜਿੰਨਾ ਹੋ ਸਕੇ ਘਰ ਦਾ ਹੀ ਹੈਲਦੀ ਫੂਡ ਦਿਓ ਬਸ ਰੋਟੀ, ਸਬਜ਼ੀ ਵਗੈਰਾ।
ਹੂੰ ਨਹੀਂ ਅ ਹਾਂਜੀ ਅਗਰ ਬੱਚੇ ਹੂੰ ਹਾਂਜੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਬਾਹਰ ਦਾ ਮਤਲਬ ਨਾ ਬੜਾ ਮਤਲਬ ਸਵਾਦ ਲੱਗਾ ਹੋਇਆ ਕਿ- ਮੈਂ ਐ ਚੀਜ਼ ਲੈਣੀ ਆ ਖਾਣ ਉਹ ਖਾਣਾ, ਪਰ ਇਹ ਨੀ ਪਤਾ ਕਿ ਉਹਦਾ ਰਿਜ਼ਲਟ ਕੀ ਹੋਏਗਾ। ਬਹੁਤ ਨੁਕਸਾਨ ਕਰਦਾ। ਹਾਂਜੀ-ਹਾਂਜੀ ਕਈ ਹਾਂਜੀ ਹੂੰ ਹੂੰ ਹਾਂਜੀ-ਹਾਂਜੀ। ਉਹੀ ਨਾ ਛੋਟੇ ਬੱਚੇ ਮਤਲਬ ਉਹ ਸਾਰਾ ਸਮਾਨ ਉਹ ਮੈਦੇ ਨਾਲ ਬਣਿਆ ਹੁੰਦਾ ਇਹ ਨਾਲ-
ਹਾਂਜੀ ਉਹ ਤੇਲ ਵੀ ਉਹੀ ਓਇਲ ਵਗੈਰਾ ਯੂਜ ਕਰੀ ਜਾਂਦੇ ਨੇ ਤਾਂ
ਹਾਂਜੀ ਉਹੀ, ਹਾਂਜੀ-ਹਾਂਜੀ। ਜੀ, ਡੇਲੀ ਉਹ ਯ ਕਰਦਾ ਅਸੀ ਜਿਵੇਂ ਚੇਂਜ ਕਰ ਲੈਂਨੇ ਆ ਜਾਦਾ ਜਾਦਾ ਇੱਕ ਜਾਂ ਦੋ ਵਾਰ, ਵਰਤਦੇ ਆ ਫਿਰ ਉਸ ਤੋਂ ਉਸ ਤੋਂ ਬਾਅਦ ਦੂਸਰਾ ਲੈ ਲੈਨੇ ਹਾਂ, ਪਰ ਬਾਹਰ ਨੀ ਨਾ ਹੁੰਦਾ ਬਾਹਰ ਤਾਂ ਫਿਰ ਉਸੇ ਵਿੱਚ ਈ ਉਹ
ਕਰਦੇ ਹਾਂ ਕਿ ਜਿਹਦੇ 'ਚ ਫਰਾਈ ਹੋਜੇ ਤੇ ਬਸ ਓਨਾ ਹੀ ਹੋਜੇ, ਜੇ ਥੋੜਾ ਬਹੁਤ ਬਚਿਆ ਉਹਦੇ ਚ ਸਬਜ਼ੀ ਵਗੈਰਾ ਉਹ ਕਰ ਲੈਂਦੇ ਆ। ਤੇ ਉਹ ਬਾਰ-ਬਾਰ ਉਹੀ ਯੂਜ ਕਰੀ ਜਾਂਦੇ ਨੇ ਸਭ ਕੁਛ ਉਹੀ ਕਰੀ ਜਾਂਦੇ ਨੇ ਪੁਰਾਨਾ।
ਹਾਂਜੀ ਤੁਸੀਂ ਦੇਖਿਆ ਹੋਨਾ ਕਈ ਵਾਰ ਤਾਂ ਹਾਂਜੀ-ਹਾਂਜੀ ਤੇਲ ਗ੍ਰੀਨ ਕਲਰ ਦਾ ਹੋ ਜਾਂਦਾ ਹਰਾ ਹੋ ਜਾਂਦਾ ਵੇ।
ਹਾਂਜੀ ਗੰਦਾ ਜਿਹਾ ਕਲਰ ਹੋ ਜਾਂਦਾ।
ਹਾਂਜੀ-ਹਾਂਜੀ ਅਜੀਬ ਜਾ ਹੋ ਜਾਂਦਾ ਉਹ। ਉਸੇ ਵਿੱਚ ਹੀ ਤਲਦੇ ਰਹਿੰਦੇ ਹਾਂਜੀ-ਹਾਂਜੀ ਹਾਂਜੀ ਮਨ ਤਾਂ ਕਰ ਹੂੰ। ਐਹੀ ਹੈ ਕਿ ਬਸ ਅਸੀਂ, ਹਾਂਜੀ ਘਰ ਹੀ ਬਣਾ ਕੇ ਦੇ ਦੋ। ਘਰ ਵੀ ਅਸੀਂ ਬੜਾ ਕੁਛ ਬਣਾ ਕੇ ਦੇ ਸਕਦੇ।
ਹਾਂਜੀ, ਹਾਂਜੀ ਅੱਜ ਕੱਲ੍ਹ ਸਾਰਾ ਕੁਛ ਹੀ। ਯੂਟਿਊਬ 'ਚ ਦੱਸਿਆ ਆ ਰਿਆ ਰੈਸਪੀ ਵਗੈਰਾ ਸਾਰੀ।
ਹਾਂਜੀ, ਹਾਂਜੀ ਸਹੀ ਗੱਲ
ਮੇਰਾ ਬੇਟਾ ਛੋਟਾ ਹੈ, ਮੈਂ ਉਹਨੂੰ ਉਹ ਸੂਜੀ ਦਾ ਚੀਲਾ ਵਗੈਰਾ, ਬਣਾ ਦੋ ਜਾਂ ਰੇਸਨ ਦਾ। ਕੁਛ ਸਬਜ਼ੀਆਂ, ਵੈਜੀਟੇਬਲਸ ਪਾ ਕੇ। ਤੇ ਉਹੀ ਬਣਾ ਕੇ ਦੇਂਦੇ ਉਹ ਵੀ ਨਖਰੇ ਕਰਦਾ, ਪਹਿਲੇ। ਤੇ ਬਾਅਦ ਚੋਂ ਖਵਾਂਗੀ ਧੱਕੇ ਨਾਲ।
ਨਹੀਂ ਵੈਸੇ ਬੜਾ ਹੈਲਦੀ ਹੁੰਦੀ ਹੈ ਹਾਂਜੀ, ਸੂਜੀ ਦਾ ਚੀਲਾ ਜਾਂ ਦਾਲ ਹੁੰਦੀ ਹੈ ਮੂੰਗ ਦੀ ਦਾਲ ਇਕ ਇਕ ਵਾਇਟ ਵਾਲੀ ਹੁੰਦੀ ਮਾਂ ਦੀ ਦਾਲ ਓਹਦਾ ਚੀਲਾ ਬਣਾ ਦੋ ਉਹਨੂੰ ਪਿਓ ਕੇ ਪੀਸ ਕੇ। ਬੜਾ ਹੈਲਦੀ ਹੁੰਦਾ ਬੱਚਿਆਂ ਵਾਸਤੇ।
ਆਈਸਕ੍ਰੀਮ ਵੀ ਬਾਹਰ ਦੀ ਉਹੀ ਕਸਟਡ ਵਗੈਰਾ ਬਣਾ ਦੇਨੀ ਆ ਕਿਸੇ ਟਾਈਮ ਫਰੂਟ ਪਾ ਦੇਨੀ ਆ ਵਿਚ ਕਿਸੇ ਟਾਈਮ ਡਰੈਗ ਫਰੂਟ ਵਗੈਰਾ।
ਹਾਂਜੀ ਹਾਂਜੀ ਨਹੀਂ ਸਹੀ ਹੈ ਘਰ ਦਾ ਮਤਲਬ ਹੈਲਦੀ ਖਾਣਾ ਹਾਈਜੈਨਕ ਸਭ ਤੋਂ ਵਧੀਆ ਬੱਚਿਆਂ ਨੂੰ ਮਤਲਬ ਅੱਛਾ ਹੁੰਦਾ ਬੱਚਿਆਂ ਲਈ ਉਹੀ ਨਾ ਕਿ ਅਸੀਂ ਅਗਰ, ਅਸੀਂ ਅਗਰ ਹਾਂਜੀ, ਹਾਂਜੀ।
ਕਰਾਂਗੇ ਤੇ ਫੇਰ ਉਸ ਹਿਸਾਬ ਨਾਲ ਹੀ ਫਿਰ ਉਹ ਕਰਨਗੇ।
ਅਸ ਅਸੀਂ ਆਪਣੇ ਆਪ ਤੇ ਕੰਟਰੋਲ ਕਰਾਂਗੇ ਹਾਂ ਹਾਂਜੀ, ਹਾਂਜੀ। ਹਾਂਜੀ। ਹਾਂਜੀ
ਹੋਰ, ਹੋਰ ਕਿ ਵਗੈਰਾ ਦਿੰਦੇ ਤੁਸੀਂ ਕੁਛ ਹੋਰ ਕੀ ਬੱਚਿਆਂ ਨੂੰ ਦਿੰਦੇਂ ਬਣਾ ਕੇ ਤੁਸੀਂ?
ਮੈਂ ਬੱਚਿਆਂ ਨੂੰ ਜਿਵੇਂ ਕਦੀ ਕ ਉਹ ਉਹ ਫਰੈਂਚ ਫਰਾਈਜ਼ ਹੁੰਦੇ ਨੇ ਉਹ ਫਰਾਈ ਕਰਕੇ ਦੇ ਦਿੰਦੀ ਆ, ਘਰ ਦੇ ਬਣੇ ਹੋਏ ਜਾਂ ਇੱਕ ਕੋ ਚੀਜ਼ ਬੋਲਸ ਹੁੰਦੀਆਂ ਨੇ, ਆਲੂ ਉਬਾਲ ਕੇ ਉਹਦੇ ਵਿੱਚ ਚੀਜ਼ ਭਰ ਕੇ ਜਿਵੇਂ ਅਸ ਅਸੀਂ ਆਲੂ ਦੀ ਮਿਸ ਬਣਾਨੇ ਆ ਰੋਟੀ ਵਾਸਤੇ।
ਹਾਂ, ਉਂਜੀ ਬਣਾ ਕੇ ਟਰਾਈ ਕਰਕੇ। ਹੈਲੋ ਹੈਲੋ ਹੈਲੋ ਹੈਲੋ।
ਹਾਂਜੀ ਹਾਂਜੀ ਆਈ
ਹਜੇ ਆਵਾਜ਼ ਨੀ ਆ ਰਹੀ ਸੀ ਤੁਹਾਡੀ।
ਉਹ ਨਾ ਨੈਟਵਰਕ ਪ੍ਰੋਬਲਮ।
ਹਾਂਜੀ, ਬਹੁਤ ਪ੍ਰੋਬਲਮ ਚੱਲਦੀ ਪਈ ਹਾਂਜੀ ਹਾਂਜੀ
ਹੁਣ ਆ ਰਈ ਐ?
ਹਾਂਜੀ ਹਾਂਜੀ ਆ ਗਈ ਆ ਗਈ।
ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਮਤਲਬ ਘੱਟ ਹੀ ਖਾਂਦੇ ਹੋ ਫਾਸਟ ਫੂਡ ਜਾਂ
ਨਈ, ਮੈਂ ਅਸੀਂ ਘੱਟ ਖਾਂਦੇ ਨੇ, ਰੈਗੂਲਰ ਨੀ ਖਾਂਦੇ ਅਸੀਂ ਕਦੀ ਹੋਏ ਵਿੱਚ ਮਤਲਬ ਇ ਇਕ ਮੰਥ 'ਚ ਦੋ ਤਿੰਨ ਵਾਰ ਬੱਸ।
ਅੱਛਾ ਅੱਛਾ, ਨਹੀ ਵਧੀਆ ਸਗੋਂ ਮਤਲਬ ਅ
ਜ਼ਿਆਦਾ ਘਰ ਦਾ ਹੀ ਅਸੀਂ ਰੋਟੀ ਪਾਣੀ, ਜਾਂ ਕੁਛ ਬਣਾ ਕੇ ਫ ਰਾਏ ਵਗੈਰਾ ਕੁਛ ਤਲਿਆ ਵਗੈਰਾ, ਕੁੱਛ ਖਾ-ਖਾ ਲੈਂਦੇੇ ਘਰ ਐ।
ਨਈ ਵਧੀਆ ਸਗੋਂ, ਹਾਂਜੀ ਹਾਂਜੀ, ਬੱਚੇ ਵੱਡਿਆਂ ਨੂੰ ਵੀ ਵੇਖਦੇ ਨੇ, ਆਪਣੇ ਮਾਂ ਪਿਓ ਨੂੰ ਵੀ ਵੇਖਦੇ ਨੇ, ਜੋ ਕਰਦੇ ਨੇ ਉਹੀ ਕਰਦੇ ਨੇ ਅਗਰ ਅਸੀਂ, ਅਸੀਂ ਖਾਵਾਂਗੇ ਰੈਗੂਲਰ, ਹਾਂਜੀ ਹਾਂਜੀ।
ਹਾਂਜੀ, ਫਿਰ ਉਹ ਘਰ ਹੀ ਜੋ ਬਣਾਓਗੇ ਉਹ ਹੀ
ਨਈ, ਘਰ ਦਾ ਸਭ ਤੋਂ ਵਧੀਆ ਖਾਣਾ ਐ।
ਹਾਂਜੀ। ਘਰ ਕਿਸੇ ਟਾਈਮ ਰੋਟੀ, ਪਰੌਂਠੀ ਦੀ ਆਲੂ ਵਾਲੀ ਦੇ ਦੋ ਜਾਂ ਪਨੀਰ ਵਾਲੀ ਦੇ ਦੋ। ਅਸੀ ਬਣਾ ਕੇ ਕੁਛ ਨਾ ਕੁਛ ਦੇ ਦੇਣੀ ਆ, ਸਕੂਲ ਵੀ ਆਜ ਵੀ
ਨਈ ਵਧੀਆ ਸਗੋਂ, ਮੈਂ ਤੇ ਇਹਨੂੰ, ਹਾਂਜੀ ਹਾਂਜੀ। ਹਾਂਜੀ ਹਾਂਜੀ, ਉਹੀ ਨਾ ਅੱਜ ਕੱ
ਹੈਲੋ। ਹੈਲੋ?
ਹੈਲੋ, ਹਾਂ ਹਾਂਜੀ।
ਆਵਾਜ਼ ਕੱਟ ਰਹੀ ਐ, ਤੁਹਾਡੀ।
ਕੱਟ ਰਹੀ ਐ, ਮੈਨੂੰ ਤੇ ਆ ਰਹੀ ਐ।
ਹਾਂਜੀ, ਨਈ ਵਿਚ ਤੁਹਾਡੀ ਉਹ ਬੰਦ ਹੋ ਜਾਂਦੀ ਬਿਲਕੁਲ ਵੀ।
ਅੱਛਾ ਬੰਦ ਹੋ, ਹਾਂਜੀ ਹੁਣ ਆ ਰਹੀ ਐ?
ਹਾਂਜੀ ਹਾਂਜੀ, ਆ ਗੀ ਆ ਗੀ, ਥੋੜਾ ਬਾਹਰ ਹੋ ਜਾਓ ਨਾ। ਫੇਰ ਆਵਾਜ਼ ਨੈਟਵਰਕ ਥੋੜਾ, ਆ ਜਾਵੇਗੀ ਰੇਂਜ।
ਹਾਂਜੀ, ਕੋਈ ਨੀ।
ਹਾਂਜੀ।
ਜੀ, ਇੱਕ ਮਿੰਟ ਹੋਲਡ ਕਰੌ
ਹਾਂਜੀ।
ਹੈਲੋ।
ਹਾਂਜੀ, ਹਾਂਜੀ।
ਹੁਣ ਆ ਰਹੀ ਐ ਵਾਜ਼?
ਆ ਗੀ, ਆ ਗੀ।
ਹੋਰ ਸੁਣਾਓ?
ਹੋਰ ਠੀਕ, ਹੋਰ ਹੈ ਏ ਬਸ ਵ ਘਾਰ ਦਾ ਬੱਚਿਆਂ ਨੂੰ ਦਿਓ। ਕਿਸੇ ਟਾਈਮ ਬੱਚੇ ਜਿੱਦ ਕਰਦੇ, ਐ ਸਬਜ਼ੀ ਨੀ ਖਾਣੀ ਹੈ, ਸਬਜ਼ੀ ਨੀ ਖਾਣੀ ਹੈ। ਮੰਮਾ ਉਹ ਬਣਾਓ, ਉਹ ਬਣਾਓ, ਐਨੀ ਮੈਂ ਖਾਣਾ।
ਹਾਂਜੀ ਹਾਂਜੀ, ਨਹੀਂ ਅਸੀਂ ਘਰ ਵੀ ਬੜਾ ਕੁੱਝ ਬਣਾ ਸਕਦੇ ਜਿਵੇਂ ਉਹ ਸੈਂਡਵਿਚ, ਵੈਜੀਟੇਬਲ ਵਗੈਰਾ ਪਾ ਕੇ, ਚੀਜ਼ ਪਾ ਕੇ, ਮਾਇਓ ਪਾ ਕੇ ਅਗਰ ਮਾਇਓ ਤਾਂ ਵੈਸੇ ਕਹਿੰਦੇ ਆ, ਚੰਗੀ ਨਹੀਂ ਹੁੰਦੀ ਉਹਦੀ ਜਗ੍ਹਾ ਅਸੀਂ ਮਲਾਈ ਪਾ ਸਕਦੇ ਹਾਂ, ਹਾਂਜੀ ਮਲਾਈ ਪਾ ਸਕਦੇ ਹਾਂ। ਮੈਂਉਛਹਨੀਜ਼ ਵੀ ਵੈਸੇ ਮੈਂ ਸੁਣਿਆ ਘਰ ਬਣਦੀ ਹੈ ਉਹ, ਪਤਾ ਨੀ ਕਿਵੇਂ ਮੈਂ ਭੁੱਲ ਗਈ ਰੈਸਿਪੀ ਮੈਂ ਦੇਖੀ ਸੀ, ਕਾਜੂ ਵਗੈਰਾ ਪਾ ਕੇ ਹਾਂਜੀ, ਕਾਜੂ ਵਿੱਚ ਪਤਾ ਨੀ ਹੋਰ ਵੀ ਕਈ ਚੀਜ਼
ਜਾਂ ਬਟਾ ਲਗਾ ਲੈਂਦੇ ਆ ਵਿੱਚ, ਹੋਰ ਕੁਛ ਨੀ ਮਉਨਿਸ ਵਗੈਰਾ
ਹਾਂਜੀ ਹਾਂਜੀ, ਨੀ ਮਲਾਈ ਵਾਲਾ ਵੀ ਬੜਾ ਸਵਾਦ ਬਣਦਾ ਮੈਂ ਬੱਚੇ ਨੂੰ ਕਈ ਵਾਰੀ ਬਣਾ ਕੇ ਦਿੱਤਾ, ਉਹ ਖਾ ਲੈਂਦੇ ਨੇ ਖੁਸ਼ ਹੋ ਕੇ ਵੈਸੇ ਨਾ ਮੈਂ ਆਪਣੇ ਬੱਚੇ ਨੂੰ ਆਦਤ ਪਾਈ ਹੋਈ ਹੈ ਸਬਜ਼ੀ ਰੋਟੀ ਖਾਣ ਦੀ, ਮੇਰੇ ਬੱਚੇ ਮਤਲਬ ਘੀਆ, ਟਿੰਡੇ ਵਗੈਰਾ ਸਭ ਕੁੱਝ ਖਾ ਲੈਂਦੇ, ਛੋਟੇ ਸੀ ਨਾ ਮੈਂ ਤਾਂ ਤੋਂ ਆਦਤ
ਖਾਦਾਂ ਮੇਰਾ ਛੋਟਾ ਘੀਏ ਤੋ, ਟਿੰਡੇ ਤੋਂ ਕਰਦਾ ਥੋੜਾ ਤੇ ਬਾਕੀ ਕਏਗਾ ਮੰਮਾ ਔ ਦੇ ਦੋ-ਔ ਦੇ, ਦੋ।
ਅੱਛਾ-ਅੱਛਾ ਪੜਥਾ ਵੀ ਖਾ ਲੈਂਦੇ ਨੇ ਖ਼ੁਸ਼ ਹੋ ਕੇ। ਕਿਉਂਕਿ, ਮੈਂ ਆਦਤ ਪਾਈ ਹੋਈ ਏ ਸ਼ੁਰੂ ਤੋਂ ਈ।
ਹਾਂਜੀ, ਔਹੀ ਤਾਂ ਸ਼ੁਰੂ ਤੋਂ ਜੋ ਆਦਤ ਪਾਵਾਂਗੇ ਬੱ
ਹਾਂਜੀ-ਹਾਂਜੀ, ਜਿਵੇਂ ਢਾਲਾਂਗੇ ਉਵੇਂ ਢਲ ਜਾਂਦੇ ਨੇ ਬੱਚੇ।
ਨਹੀਂ ਤੇ ਬਾਰ ਦੇ ਅਲੀ ਬਾਰ ਅਲ ਧਿਆਨ ਦੇਏਗਾ ਚੌਵੀ ਘੰਟੇ ਕਿ ਬਾਰ
ਸਹੀ ਗੱਲ ਐ। ਔਈ ਨਾ ਬਾਰ ਦਾ ਸਵਾਦ ਲੱਗਦਾ ਪਰ ਉ ਵਧੀਆ ਨੀ ਹੁੰਦਾ ਚਲੋ ਕਦੀ-ਕਦਾਰ ਮਿਨੇ 'ਚ ਏ ਕੀ ਵਾਰ ਖਾ ਵੀ ਲੈ
ਹਾਂ ਔ ਨੀ ਕੋਈ ਹੁੰਦਾ ਇੱਕ-ਦੋ ਵਾਰੀ ਖਾ ਲਆ-ਖਾ ਲਆ। ਰੋਜ਼-ਰੋਜ਼ ਵੀ ਚੰਗਾ ਨੀ ਨਾ ਹੈਗਾ ਖਾਨਾ।
ਹਾਂਜੀ-ਹਾਂਜੀ, ਕਦੀ ਕਦਾਰ ਤੇ ਸਾਡਾ ਵੀ ਮਨ ਕਰਦਾ।
ਹੋਰ ਅਪਨਾ ਵੀ ਕਰਦਾ। ਹਾਂ, ਹੁਨ ਤਾਂ ਵੈਸੇ ਵੀ ਗਰਮੀ ਏ। ਗਰਮੀ 'ਚ ਵੈਸੇ ਵੀ ਨੀ ਕੁੱਝ ਖਾਨ ਤੇ ਮਨ ਕਰਦਾ। ਚਾਏ ਵਗੈਰਾ ਕੀਤਾ ਹੋਆ ਤਲਿਆ-ਤਲਾਯਾ ਕੁਛ ਖਾਨ ਤੇ ਮਨ ਕਰਦਾ ਬਜਾਰ ਦਾ।
ਹਾਂਜੀ, ਏ ਸਈ ਗੱ
ਬਸ ਲਿਕਵੱਡ ਈ ਪੀਂਦੇ ਰੋ।
ਹਾਂਜੀ, ਬਸ ਨਿੰਬੂ ਪਾਣੀ, ਸ਼ਰਬਤ, ਲੱਸੀ ਵਗੈਰਾ। ਹੈਲੋ। ਹੈਲੋ। ਹੈਲੋ ਆਵਾਜ਼ ਆ ਰੀ ਏ।